ਹੈਲੋ ਹਾਂਜੀ ਸਤਿ ਸ੍ਰੀ ਅਕਾਲ ਹਾਂਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ।
ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋ?
ਵਧੀਆ ਜੀ ਵਧੀਆ ਤੁਸੀਂ ਸੁਣਾਓ ਤੁਸੀ ਠੀਕ ਹੋ?
ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ?
ਚ ਕਰ ਪ ਘ।
ਹੈਲੋ।
ਹਾਂਜੀ
ਹਾਂ। ਹਾਂਜੀ ਘਰੇ ਵੀ ਸਾਰੇ ਠੀਕ ਆ ਤੁਸੀਂ ਦੱਸੋ ਤੁਹਾਡੀ ਫੈਮਿਲੀ ਕਿੱਦਾਂ ਸਾਰੀ?
ਸਾਰੇ ਵਧੀਆ ਬ ਆਰਾਮ ਘਰ ਹੀ ਸੀ ਮੈਂ ਕਿਹਾ ਚਲੋ ਫੋਨ ਲਾ ਲਈਏ ਭੈਣ ਜਿਹਨੂੰ ਯਾਦ ਕਰ ਲਈਏ ਕਾਫ਼ੀ ਦਿਨ ਹੋ ਗਏ ਨੇ ਫੋਨ ਨੀ ਲਾਇਆ ਮਗਰ ਚਲੋ ਯਾਦ ਹੀ ਕਰ ਲਈਏ।
ਹਾਂ ਹੋਰ ਕੀ।
ਹਾਂਜੀ ਹਾਂਜੀ। ਹਾਂਜੀ ਉਹ ਬਾਹਰ ਜਾ ਰਹੀ ਸੀ ਤੇ ਮੈਂ ਪੁੱਛਦੀ ਸੀ ਤੁਹਾਨੂੰ ਕਿ ਬਈ ਤੁਹਾਨੂੰ ਅਹ ਅੰਦਾਜ਼ਾ ਹੋਏਗਾ ਕਈ ਕਹਿੰਦੇ ਨਾ ਪਬਲਿਕ ਟਰਾਂਸਪੋਰਟ ਵਧੀਆ ਹੁੰਦਾ ਜਾਂ ਪ੍ਰਾਈਵੇਟ ਕੁਝ ਤੁਹਾਨੂੰ ਪਤਾ ਹੈ। ਕਿ ਬਈ ਟ੍ਰਰੇਨਾਂ ਤੇ ਜਾਈਏ ਜਾਂ ਆਪਣੀ ਕਾਰ ਕਰਕੇ ਜਾਈਏ ਕਿਹੜਾ ਚੀਜ਼ ਕਿਹੜੀ ਵਧੀਆ ਹੋ ਜਾਏਗੀ ਵੈਸੇ।
ਕਿਉਕਿ ਜਿਆਦਾਤਰ ਤਾਂ ਕਾਰ ਹੀ ਵਧੀਆ ਹੁੰਦੀ ਆ।
ਹਾਂਜੀ ਹਾਂਜੀ। ਅਸੀਂ ਤਾਂ ਆਪਣੇ ਆਪਣੀ ਗੱਡੀ ਤੇ ਹੀ ਜਾਣਦੇ ਹਾਂ। ਕਿਉਂਕਿ ਇਹਦੇ ਚ ਐ ਫਾਇਦਾ ਹੋ ਜਾਂਦਾ ਨਾ ਕਿ ਚਲੋ ਜਿੱਥੇ ਮਰਜ਼ੀ ਬੰਦਾ ਰਸਤੇ ਚ ਰੋਕ ਲੈਂਦਾ ਗੱਡੀ। ਹਾਂ ਵੀ ਨਿਆਣੇ ਨੂੰ ਕੁੱਝ ਖਾ ਨਾ ਹੋਏ। ਤਾਂ ਬੰਦਾ ਰੋਕ ਲੈਂਦਾ ਹਾਂਜੀ ਤਾਂ ਕਰਕੇ ਸਹੂਲੀਅਤ ਜਿਹੀ ਹੋ ਜਾਂਦੀ ਹੈ ਨਾ।
ਹਾਂਜੀ ਬਹੁਤ ਫਾਇਦਾ ਹੁੰਦਾ ਵਾ ਮਤਲਬ
ਹਾਂਜੀ ਹਾਂਜੀ ਤੇ ਜਿਵੇਂ ਕਿਹਾ ਹੁਣ? ਹਨਾ ਕਿ ਪਬਲਿਕ ਟਰਾਂਸਪੋਰਟ ਆ ਹੁੰਦਾ ਲਾ ਲੋ ਬੱਸ ਬੱਸਾਂ ਤੇ ਜਾ ਰਹੇ ਹਾਂ ਆਪਾਂ ਤੇ ਬੱਸਾਂ ਤੇ ਐ ਜਗ੍ਹਾ ਜਗਾ ਰੋਕਦੀ ਜਾਣੀ ਹੈ ਬੱਸਾਂ ਨੇ ਬਈ ਕੋਈ ਜਗ੍ਹਾ ਆਈ ਉੱਥੇ ਰੁਕ ਜਾਣੀ ਜਿੱਥੇ ਮਰਜ਼ੀ ਰੁਕ ਜਾਣੀ ਆਹ ਹੁੰਦਾ ਹੈ
ਹਾਂਜੀ ਇਹ ਤਾਂ ਹੈ
ਹਾਂਜੀ ਹ ਟ੍ਰੇਨ ਤੇ ਲਾ ਲਓ ਟ੍ਰੇਨ ਤੇ ਇੰਨੇ ਧੱਕੇ ਖਾਓ ਰਸ਼ ਅੱਛ ਨਾ ਬੇਸ਼ੱਕ ਅੱਜ ਕੱਲ੍ਹ ਆਪਣੀ ਟਿਕਟ ਕਰਾ ਕੇ ਵੀ ਚੱਲ ਜਾਓ ਸਲੀਪਰ ਦੀ
ਹਾਂਜੀ ਨਾਲੇ ਟ੍ਰੇਨ ਤੇ ਨਾਲੇ ਟ੍ਰੇਨ ਤੇ ਓ, ਕਦੀ ਸੀਟ ਮਿਲਦੀ, ਕਦੀ ਨਹੀਂ ਮਿਲਦੀ।
ਹਾਂਜੀ-ਹਾਂਜੀ, ਸਹੀ ਗੱਲ ਆ ਜੀ। ਬਸ ਆਹੀ ਸੋਚਿਆ ਕਿ, ਮੈਂ ਕਿਹਾ ਚਲੋ ਪਤਾ ਕਰਦੇ ਆਂ, ਇੱਕ ਵਾਰੀ ਹੁੰਦਾ ਨਾ ਕਿ ਇੱਕ-ਦੋ ਬੰਦੇ ਸਲਾਹ ਜੀ ਲੈ ਲਈ ਦੀ ਤੇ ਹਾਂ ਵੀ ਪਤਾ ਲੱਗ ਜਾਂਦਾ ਹੈ ਕਿ ਬ ਪਬਲਿਕ ਟਰਾਂਸਪੋਰਟ ਵਧੀਆ ਜਾਂ ਪ੍ਰਾਈਵੇਟ ਵਧੀਆ ਤੇ ਪਰ ਮੈਨੂੰ ਤਿਆਦਾ ਤਾਂ ਪਸੰਦ ਹੀ ਆਪਣੀ ਹੈ ਕਿ ਵੀ ਆਪਣੀ ਕਾਰ ਤੇ ਜਾਓ ਪ੍ਰਾਈਵੇਟ ਦੇ
ਨਹੀਂ ਨਹੀਂ ਪ੍ਰਾਈਵੇਟ ਹੀ ਵਧੀਆ ਵਾ ਸਾਰਿਆਂ ਨਾਲ ਤਾਂ ਹਾਂਜੀ ਪ੍ਰਾਈਵੇਟ ਤੇ ਵਧੀਆ ਵਾ ਬੰਦਾ ਹਨਾ ਜਿੱਥੇ ਮਰਜੀ ਘੁੰਮੇਦਾ
ਹਜੀ ਹ। ਜੇ ਵਾਸ਼ਰੂਮ ਵਗੈਰਾ ਬਾਥਰੂਮ ਵਗੈਰਾ ਕਿਸੇ ਨੇ ਜਾਣਾ ਹੋਏ ਹੁੰਦਾ ਨਾ ਬੱਚੇ ਨਿਆਣਿਆਂ ਨੂੰ ਆ ਜਾਂਦਾ ਜਾਂ ਵੱਡਿਆਂ ਨੂੰ ਹੀ ਲਾ ਲ ਲੋ ਕੋਈ ਜਾਂਦਾ ਬਹਿ ਬਹਿ ਕੇ ਸਫ਼ਰ ਦੂਰ ਦਾ ਹੋਏ। ਤੇ ਬੰਦੇ ਨੂੰ ਵਾਸ਼ਰੂਮ ਜਾਣਾ ਹੀ ਪੈ ਜਾਂਦਾ, ਤੇ ਬੰਦਾ ਰੁਕ ਜਾਂਦੈ।
ਨਾਲੇ ਟ੍ਰੇਨਾਂ'ਚ ਤੁਹਾਨੂੰ ਪਤਾ ਹੀ ਆ, ਅੱਜ-ਕੱਲ ਵਾਸ਼ਰੂਮ ਵੀ ਨੀ ਸਹੀ ਹੁੰਦੇਗੇ।
ਹਾਂਜੀ-ਹਾਂਜੀ ਸਹੀ ਗੱਲ ਆ ਜੀ, ਜਦੋ ਹੀ ਬੰਦੇ ਹੁਣ ਇੰਨੀ ਬੋਹ, ਬੋਹ ਹੋਈ ਪਈ ਹੁੰਦੀ ਆ, ਇਨਾ ਗੰਦ ਪਾਇਆ ਹੁੰਦਾ ਲੋਕਾਂ ਨੇ ਪੁੱਛੋ ਹੀ ਨਾ।
ਹਾਂਜੀ, ਬਹੁਤ ਹੀ ਜ਼ਿਆਦਾ ਹੁੰਦਾ ਵਾ, ਕਈ ਵਾਰ ਤਾਂ ਬਹੁਤ ਗੰਦੀ ਸਮੈਲ ਆਉਂਦੀ ਹੁੰਦੀ ਆ।
ਹਾਂਜੀ-ਹਾਂਜੀ, ਉਹਨਾਂ ਸੇਫ ਵੀ ਨੀ ਹੈਗਾ ਨਾ ਟ੍ਰੇਨ ਦੇਖੋ ਹੁਣ ਆਪਣੀ ਗੱਡੀ ਤੇ ਜਾਓਗੇ, ਆਪਣੀ ਗੱਡੀ ਸੇਫ ਵੀ ਹੈ, ਚਲੋ ਜਿੱਥੇ ਮਰਜ਼ੀ ਹੋਏ, ਉੱਥੇ ਰੋਕਾਂਗੇ। ਹੁਣ ਟ੍ਰੇਨ'ਚ ਐ ਯਾ ਨਾ, ਸੇਫ ਨੀ ਹੈਗਾ ਗੱਡੀ 'ਚ। ਟ੍ਰੇਨ 'ਚ ਤੁਸੀਂ ਸਮਾਨ ਰੱਖਕੇ ਸੋਜੋ, ਚੋਰੀ-ਚਕਾਰੀ ਹੋਣ ਦਾ ਵੀ ਡਰ ਹੁੰਦਾ ਨਾ।
ਹਾਂਜੀ-ਹਾਂਜੀ।
ਅੱਖ ਲੱਗ ਜਾਂਦੀ ਬੰਦੇ ਦੂਰ ਦਾ ਸਫ਼ਰ ਹੋਏ, ਬੰਦਾ ਅੱਖ ਲੱਗ ਜਾਂਦੀ ਹੈ।
ਹਾਂਜੀ ਇਹ ਤਾਂ ਹੈ ਹੀ, ਅੱਜ-ਕੱਲ ਟ੍ਰੇਨ ਨੁਕਸਾਨ ਵੀ ਬਹੁਤ ਹੁੰਦੇ ਆ।
ਹਾਂ, ਹਾਂਜੀ। ਤਾਂ ਹੀ ਨਾ, ਡਰ ਤਾਹੀ ਲੱਗਦਾ ਆ ਬਈ ਟਰੇਨਾਂ ਤੇ ਜਾਣ ਦਾ, ਕਿ ਬਈ ਸਮਾ ਨੀ ਹੈਗਾ, ਨਾ ਉਹ ਟ੍ਰੇਨਾਂ ਵਾਲਾ। ਕਿ ਹਾਂ ਬਈ, ਚਲ ਟ੍ਰੇਨਾਂ ਵਾਲਾ ਕੰਮ, ਮਤਲਬ ਜਮਾ ਠੀਕ ਹੀ ਨਹੀਂ ਜਾ ਲੱਗਦਾ ਮੇਨ ਤਾਂ।
ਹਾਂਜੀ, ਇਹ ਤਾਂ ਹੈ ਹੀ ਆ, ਜਿੱਥੇ ਮਤਲਬ ਕੀ ਆ ਪ੍ਰਾਈਵੇਟ ਚੀਜ਼ ਲੈਕੇ ਚਲ ਜਾਣਾ, ਕਾਰ ਲੈਕੇ ਚਲ ਜਾਣਾ, ਉੱਥੇ ਟ੍ਰੇਨਾਂ ਤੇ ਕੀ ਕਦੀ ਉੱਥੇ ਟ੍ਰੇਨ ਰੁਕਦੀ, ਕਦੀ ਉੱਥੇ ਰੁਕਦੀ, ਰੁਕ-ਰੁਕ ਕੇ ਜਾਂਦੀਆਂ ਟ੍ਰੇਨਾਂ। ਤੇ ਆਪਾਂ ਜਾਣਾ, ਸਿੱਧਾ ਜਾਣਾ ਵਾ, ਕਿਤੇ ਰੋਕਣਾ ਹੀ ਨਹੀਂ ਹੁੰਦਾ।
ਹਾਂ ਕਿ, ਗੱਲ ਆ, ਜੇ ਤੇ ਨਾਲ ਵੈਸੇ ਵੀ ਟ੍ਰਰੇਨਾਂ'ਚ ਨਾ ਜਨੇ-ਖਨੇ ਚੜ੍ਹ ਜਾਂਦੇ ਨੇ, ਭਈਏ ਜੇ ਵੀ ਚੜੇ ਹੁੰਦੇ ਨੇ। ਬੀੜੀ ਜਿਹੀ, ਤੰਬਾਕੂ ਜੇ ਲਾ ਦਿੰਦੇ ਨੇ।
ਹਾਂਜੀ, ਨਾਲੇ ਵਧੀਆ ਆਪਦਾ ਰਿਲੈਕਸ ਫੀਲ ਕਰਕੇ ਜਾਈਦਾ ਵਾ।
ਹਾਂਜੀ-ਹਾਂਜੀ ਸਹੀ ਗੱਲ ਆ ਜੇ। ਮ ਚਲੋ, ਚਲੋ ਤੁਹਾਡੇ ਕੋਈ ਸਲਾਹ ਜੀ ਲਈਏ ਜਦੋਂ ਕੁ ਤੁਹਾਡੇ ਕੋਲ ਹੀ ਵੀ, ਹਾਂ ਬਈ, ਕੁੱਛ ਹੁੰਦਾ ਨਾ ਇੱਕ-ਦੂਜੇ ਕੋਲ ਸਲਾਹ ਲੈਣ ਦਾ ਵੀ ਥੋੜਾ ਹੋ ਜਾਂਦਾ, ਕਿ ਸਮਝ ਜੀ ਆ ਜਾਂਦੀ ਹੈ।
ਹਾਂਜੀ-ਹਾਂਜੀ।
ਹਾਂਜੀ, ਹੋਰ ਸੁਣਾਓ ਜੀ?
ਚਲੋ ਵਧੀਆ‌। ਤੁਸੀਂ ਮੇਰੇ ਤੋਂ ਪੁੱਛਿਆ, ਮੈਨੂੰ ਵੀ ਥੋੜੀ ਜਾ ਪਤਾ ਲੱਗ ਜੂਗਾ।
ਹਾਂਜੀ, ਹਾਂਜੀ, ਸਹੀ ਗੱਲ ਆ ਜੀ। ਤਾਂਹੀ ਤਾਂ ਕਹਿੰਦੇ, ਇੱਕ-ਦੂਜੇ ਕੋਲ ਸਲਾਵਾਂ ਲੈਣੀ ਨਾ, ਚਾਹੀਦੀ ਹੁੰਦੀ ਆ। ਵੀ ਪਤਾ ਲੱਗ ਜਾਂਦਾ। ਹੋਰ, ਤੁਸੀ ਘੁੰਮਣ ਨੀ ਗਏ, ਇਸ ਵਾਰ?
ਹਾਂਜੀ!
ਮੈਂ ਕਿਹਾ, ਫਿਰ ਘੁੰਮਣ-ਘੁੰਮਣ ਨੀ ਗਏ, ਗਰਮੀ ਛੁੱਟੀਆਂ ਹੈ, ਤੇ ਨਿਆਣਿਆਂ ਨੂੰ ਲੈਕੇ, ਬਾਹਰ-ਬੁਰ ਘੁੰਮਣ ਨੀ ਗਏ ਕਿਧਰੇ?
ਘੁੰਮਣ ਗਏ ਸੀ ਅਸੀਂ ਪਰ ਗਰਮੀ ਬਹੁਤ ਜ਼ਿਆਦਾ ਵਾ ਨਾ ਤੁਹਾਨੂੰ ਪਤਾ ਹੀ ਆ। ਪਰ ਗਰਮੀ ਚ ਕੀ ਹਾਲ ਹੁੰਦਾ ਵਾ ਅੱਜ ਕੱਲ ਤਾਂ ਗਰਮੀ ਵਿੱਚ ਨਿਕਲਣ ਦਾ ਕੋਈ ਹਾਲ ਹੀ ਨਹੀਂੀ ਹੈਗਾ ਬਹੁਤ ਜ਼ਿਆਦਾ ਗਰਮੀ ਆ।
ਹਾਂਜੀ-ਹਾਂਜੀ ਤੇ ਵੈਸੇ ਕਿੱਧਰ ਘੁੰਮ ਆਏ ਓ, ਹੁਣ? ਗਏ ਤੁਸੀਂ ਕਹਿੰਦੇ ਹੋ।
ਮੇਰੀ ਵਤ ਹਾਂਜੀ!
ਬਹੁਤ ਰਖਦੇ ਹੋ ਨਾ, ਕਿ ਮੈਂ ਘੁੰਮਕੇ ਆਈ ਸੀ। ਨਿਆਣੇ ਲੈ ਗਏ ਸੀ, ਘੁੰਮ ਆਏ ਸੀ ਆਪਾਂ ਪਿੱਛੇ, ਤੇ ਉਹੀ ਪੁੱਛਦੀ ਆਂ ਵੀ ਤੁਸੀਂ ਕਿੱਧਰ ਘੁੰਮ? ਕੇ ਆਇਓ
ਹਾਂਜੀ।
ਬਸ, ਜਗ੍ਹਾ-ਜੁਗਾ ਦਾ ਪਤਾ ਲੱਗ ਜਾਏ ਨਾ, ਅਸੀਂ ਵੀ ਸੋਚਦੇ ਆਂ। ਅੱਛਾ-ਅੱਛਾ ਜੀ।
ਹਾਂਜੀ!
ਮਤਲਬ ਸਾਨੂੰ ਵੀ ਥੋੜਾ ਅੰਦਾਜ਼ਾ ਹੋ ਜੇਗਾ ਨਾ, ਅਸੀਂ ਵੀ ਜਾਣਾ ਨਾ ਨਿਆਣੇ ਨੂੰ ਲੈਕੇ ਘੁੰਮਣ ਵਾਸਤੇ। ਬਈ ਰੌਲਾ ਪਾਈ ਬੈਠੇ ਨੇ ਦੋ ਦਿਨ ਦੀ ਛੁੱਟੀਆਂ ਰਹਿ ਗਈਆਂ ਕਿੱਧਰ ਘੁਮਾਉਣ ਨੀ ਗੇ ਮੈਂ ਕਿਹਾ ਚਲੋ ਪਤਾ ਕਰ ਲੈਂਨੇ ਆਾਂ।
ਹਾਂਜੀ
ਬਾਰੇ ਪਹਿਲੇ ਪੁੱਛਿਆ ਕਿ ਆਪਣੀ ਟਰਾਂਸਪੋਰਟ ਤੇ ਜਾਈਏ ਜਾਂ ਪਬਲਿਕ ਤੇ ਜਾਈਏ ਤੇ ਮੈਂ ਚਲੋ ਪੁੱਛ ਅੱਛੀ ਹੈ ਕਿ ਵੀ ਘੁੰਮਣ ਦੀ ਥਾਂ ਹੀ ਦੱਸ ਦੋ ਕੋਈ ਚੱਜ ਦੀ ਹੋਵੇ
ਚੱਜ ਦੀ ਥਾਂ ਚ ਚੰਡੀਗੜ੍ਹ ਘੁੰਮ ਆਓ ਬਹੁਤ ਥਾਂ ਅੰਮ੍ਰਿਤਸਰ ਘੁੰਮ ਆਓ ਅਨੰਦਪੁਰ ਘੁੰਮ ਬਹੁਤ ਮਨਾਉਦੀ ਹਾਂ
ਹਾਂਜੀ ਹਾਂਜੀ ਤੇ ਅਗਰ ਅੰਬਰਿਸਰ ਜਾਣਾ ਹੋਏ ਤੇ ਫਿਰ ਕੀ ਹਿਸਾਬ ਕਿਤਾਬ ਬਣੂਗਾ ਬਈ ਮਤਲਬ ਕੀ ਖਰਚਾ ਆ ਜਾਵੇਗਾ ਟ੍ਰੇਨ ਟਰੂਨ ਦਾ ਕੁੱਛ ਪਤਾ ਤੁਹਾਨੂੰ ਕ ਟ੍ਰੇਨ ਤੇ ਜਾਈਏ ਤਾਂ
ਟ੍ਰੇਨ ਤੇ ਤਾਂ ਖਰਚਾ ਸਾਰਿਆਂ ਦਾ ਆ ਹੀ ਜਾਊਗਾ ਮਤਲਬ ਕਿ ਤੁਸੀਂ ਅੰਮ੍ਰਿਤਸਰ ਚ ਵੀ ਫੇਰ ਜੇ ਕੁਛ ਖਰੀਦਣਾ ਖਰੀਦਣਾ ਹੋਊਗਾ
ਹਾਂਜੀ ਹਾਂਜੀ
ਫੇਰ ਬੰਦੇ ਕੋਲ ਮਤਲਬ ਕਿ ਅੱਠ ਨੌ ਹਜ਼ਾਰ ਰੁਪਏ ਤਾਂ ਹੋਣੇ ਈ ਚਾਹੀਦੇ ਆ
ਹਾਂਜੀ ਉਹ ਤੇ ਹੈ ਈ ਐ ਪਰਿਵਾਰ ਲੈ ਕੇ ਜਾਵਾਂਗੇ ਤੇ ਇਹਨੇ ਤਾਂ ਚਾਹੀਦੇ ਐ
ਹਾਂਜੀ ਫੇਰ ਤੁਹਾਨੂੰ ਪਤਾ ਈ ਆ ਬੱਚੇ ਬੱਚੇ ਵੀ ਕਹਿ ਦਿੰਦੇ ਮੰਮਾ ਮੈਨ ਨੂੰ ਉਹ ਵੀ ਚਾਹੀਦਾ ਉਹ ਵੀ ਚਾਹੀਦਾ
ਹਾਂਜੀ ਹਾਂਜੀ ਸਹੀ ਗੱਲ ਏ ਜੀ
ਤਾਂ ਹੋਈ ਜਾਂਦਾ ਵਾ ਜਦੋਂ ਘੁੰਮਣ ਜਾਈਦਾ ਵਾ
ਹਾਂਜੀ ਹਾਂਜੀ ਸਹੀ ਗੱਲ ਆ ਮ ਸੋਚੀ ਪਏ ਆ ਕਿੱਧੇ ਲੈ ਜਾਈਏ ਮੈਂ ਕਿਹਾ ਚਲੋ ਚੰਗੇ ਪਾਸੇ ਈ ਲੈ ਜਾਂਦੇ ਆਾਂ ਸਿੱਖੀ ਪਾਸੇ ਹੀ ਜੋੜੀਏ ਆਪਣੇਾਹਿਗੁਰੂ ਪਾਸੇ ਹੀ ਜੋੜਦੇ ਆ ਨਿਆਣਿਆਂ ਨੂੰ ਕਿਉਂਕਿ ਅੱਜ ਕੱਲ ਦੇ ਨਿਆਣੇ ਕਹਿੰਦੇ ਪਹਾੜਾਂ ਦੇ ਲੈ ਜਾਓ ਤ ਲੈ ਜਾਓ ਘੁੰਮਣ ਦੇ ਅਸੀਂ ਮੰਗਣਦੇ ਕਸ਼ਮੀਰ ਲੈ ਜਾਓ। ਤੇ ਬਈ ਆਪਾਂ ਸੋਚੀਏ ਕਿ ਚੱਲ ਜੀ ਚੰਗੇ ਪਾਸੇ ਲੈ ਕੇ ਜਾਈਏ ਸਿੱਖੀ ਪਾਸੇ ਵੈਸੇ ਤਾਂ ਆਪਾਂ ਹਰ ਸਾਲ ਹਜ਼ੂਰ ਸਾਹਿਬ ਜਾਈਦਾ ਹੁੰਦਾ ਦੀਵਾਲੀ ਦੇ ਕੋਲ ਮੈਂ ਕਿਹਾ ਚਲੋ ਦੀਵਾਲੀ ਦੇ ਕੋਲ ਤਾਂ ਜਾਂਦੀ ਆ ਮੈਂ ਕਿਹਾ ਹੁਣ ਛੁੱਟੀਆਂ ਪਈਆਂ ਚਲੋ ਪੁੱਛਦੇ ਆ ਵੀ ਕਿੱਧ ਚ ਚਜ ਦੀ ਥਾਂ ਫਿਰ ਮੈਨੂੰ ਸਮਝ ਆ ਰਹੀ ਚਲੋ ਦਰਬਾਰ ਸਾਹਿਬ ਤੇ ਹੋ ਹੀਈ ਆਈਏ ਇੱਕ ਅਨੰਦਪੁਰ ਛ ਵੀ ਲਾਗੇ ਹੀ ਲੱਗਦਾ ਉਹਦੇ
ਸਰਚ ਪ੍ਰੋਜੈਕਟ ਲੱਗਾ ਵਾ ਬੱਚਿਆਂ ਨੂੰ। ਸਿੱਖਿਆ ਲਈ ਬੱਚਿਆਂ ਨੂੰ ਬਹੁਤ ਵਧੀਆ ਵਾ ਉਹ। ਸ਼ਹੀਦ ਨਹੀਂ ਹੋਏਗੇ ਜਿਹੜੇ ਅ ਸ੍ਰੀ ਗੁਰੂ ਭਗਤ ਸਿੰਘ ਜੀ ਤੇ ਸਾਰੇ। ਸ਼ਹੀਦ ਹੋਏ ਨਾ ਉਹਨਾਂ ਦੀ। ਪੂਰੀ ਕਹਾਣੀ ਦੱਸਦੇ ਆ ਉੱਥੇ ਬੱਚਿਆਂ ਲਈ ਵਧੀਆ ਵਾ ਪ੍ਰੋਜੈਕਟ 'ਚ ਲੱਗਿਆ ਹੋਇਆ। ਬੱਚਿਆਂ ਨੂੰ ਸਿੱਖਿਆ ਮਿਲੂਗੀ ਉਸ ਤੋਂ।
ਅੱਛਾ ਜੀ ਕਿੱਧਰ ਲੱਗਾ ਹੋਇਆ ਜੀ ਆ।
ਜਲਿਆਂਵਾਲੇ ਬਾਗ 'ਚ ਪ੍ਰੋਜੈਕਟ ਲੱਗਿਆ ਵੀ ਆ ਉੱਥੇ ਬੱਚਿਆਂ ਨੂੰ ਵਧੀਆ ਸਿੱਖਿਆ ਮਿਲੂਗੀ ਉੱਥੋਂ।
ਹਾਂਜੀ ਹਾਂਜੀ ਫਿਰ ਤੇ ਜ਼ਰੂਰ ਲੈ ਕੇ ਜਾਵਾਂਗੇ ਜੀ ਆਪਾਂ।
ਹਾਂਜੀ ਜ਼ਰੂਰ ਲੈ ਕੇ ਜਾਇਓ ਘੁੰਮਣ ਕੋਈ ਨਾ।
ਹਾਂਜੀ ਹਾਂਜੀ ਕਿਉਂਕਿ ਐ ਹੁੰਦਾ ਨਾ ਸ਼ਹੀਦਾਂ ਸਾਹਿਬ ਤਾਂ ਆਪਾਂ ਵੈਸੇ ਹੀ ਜਾਣਾ ਹੁੰਦਾ। ਹੂੰ ਮਤਲਬ ਚਲੋ ਚੰਗੇ ਪਾਸੇ ਬੰਦੇ ਨੂੰ ਲਾਈਏ ਨਾ ਬੱਚਿਆਂ ਨੂੰ। ਫਿਰ ਚੰਗੇ ਪਾਸੇ ਹੀ ਲੱਗਦੇ ਨੇ ਬੱਚੇ।
ਹਾਂਜੀ ਹਾਂਜੀ ਅਸੀ ਤਾਂ ਚਾਰ ਦਿਨ ਹੁੰਦੇ ਆ ਬੇ ਜਾਂਦੇ ਮੁੜਕੇ ਫਿਰ ਸਕੂਲ ਲੱਗ ਜਾਂਦੇ ਤੁਹਾਨੂੰ ਪਤਾ ਤਾਂ ਹੈ ਫਿਰ ਕਿੱਥੋਂ ਟਾਈਮ ਲੱਗਦਾ
ਹਾਂਜੀ ਸਹੀ ਗੱਲ ਹੈ ਜੀ ਬਸ
ਹਾਂਜੀ
ਗਰਮੀ ਵੀ ਇੰਨੀ ਹੁੰਦੀ ਹਾਂਜੀ ਹਾਂਜੀ ਨਾਸ਼ਤਾਂ ਕਰਕੇ ਹਟੇ ਸੀ ਵੀ ਹੁਣੇ
ਹਾਂ ਇਨੀ ਲੇਟ।
ਹਾਂਜੀ ਹਾਂਜੀ ਹਜੇ ਐਤਵਾਰ ਜੇ ਹੋਇਆ ਨਾ। ਤਾਂ ਕਰਕੇ ਐਤਵਾਰ ਕਰਕੇ ਨਾ ਵੈਸੇ ਸਾਰੇ ਕੰਮ ਕਾਜ ਲੇਟ ਹੀ ਹੋ ਜਾਂਦੇ ਨੇ ਉੱਠੀ ਦਾ ਵੀ ਲੇਟ ਹੁੰਦਾ ਹੈ। ਇੱਕ ਦਿਨ ਮਿਲਦਾ ਹੈ। ਨਾ ਕੋਈ ਅੱਜ ਦੀ ਛੁੱਟੀ। ਰੋਟੀ ਬਣਾ ਲੈਂਦੇ ਨਾ ਕੋਈ ਸੈਰ ਤੇ ਜਾਣਾ ਅੱਜ ਤੇ ਸਾਰਾ ਹੀ ਕੁਛ ਆਰਾਮ ਨਾਲ ਹੁੰਦਾ ਫਿਰ ਕੰਮ।
ਹਾਂਜੀ ਇਹ ਤਾਂ ਗੱਲ ਹੈਗੀ।
ਹਾਂਜੀ ਕੁਛ ਨਿਆਣੇ ਛੁੱਟੀ ਹੈਗੀ ਇਹ ਨਾਲੇ ਭਾਜੀ ਦੀ ਵੀ ਆ ਛੁੱਟੀ ਸੀ। ਘਰ ਬੈਠੇ ਨੇ ਆਪ ਵੀ ਹੈ। ਐਤਵਾਰ ਜੋ ਆਏ ਐਤਵਾਰ ਨੂੰ ਛੁੱਟੀ ਹੁੰਦੀ ਹੈ ਨਾ ਘਰੇ ਬੈਠੇ ਹੁੰਦੇ ਨੇ ਆ।
ਅੱਛਾ।
ਹਾਂਜੀ ਹਾਂਜੀ ਤਾਂ ਕਰਕੇ।
ਚਲੋ ਹਾਂਜੀ ਇੱਕ ਦਿਨ ਤਾਂ ਬੰਦੇ ਨੂੰ ਰੈਸਟ ਚਾਹੀਦੀ ਚਾਹੀਦੀ ਹੈ।
ਹਾਂਜੀ ਹਾਂਜੀ ਅਸੀਂ ਤਾਹੀ ਕਰਕੇ। ਫੇਰ ਆਰਾਮ ਨਾਲ ਨਾਸ਼ਤਾ ਹੋਇਆ। ਹੁਣੇ ਬਾਰਾਂ ਵਜੇ ਨਾਸ਼ਤਾ ਕਰਕੇ ਹਟੇ ਨੇ ਹਜੇ। ਸਾਢੇ ਦਸ ਤੇ ਉੱਠੇ ਨੇ ਬਾਰਾਂ ਵਜੇ ਨਾਸ਼ਤਾ ਕਰਿਆ ਹੁਣ ਹੁਣ ਫੇਰ ਸਾਢੇ ਤ੍ਰੈ ਵੱਜ ਜਾਣਗੇ ਰੋਟੀ। ਰੋਟੀ ਖਾਣਗੇ ਦੇਖੋ ਸੋਚੀ ਪਏਆ ਕੀ ਬਣਾਈਏ ਹਜੇ।
ਅੱਛਾ।
ਹਾਂਜੀ ਨਿਆਣੇ ਤਾਂ ਆਖੀ ਜਾਂਦੇ ਨੇ ਵਾਈਟ ਵਾਈਟ ਪਾਸਤਾ। ਬਣਾ ਦੋ ਪਤਾ ਨੀ ਕੀ ਰੌਲਾ ਪਾਇਆ ਇਹਨਾਂ ਨੇ। ਯੂਟਿਊਬ ਤੋਂ ਬਹਿ ਕੇ ਵੇਖਦੇ ਰਹਿੰਦੇ ਨੇ ਉੱਥੇ ਰੌਲਾ ਪਾਈ ਰੱਖਦੇ ਨੇ ਕਿ ਆਹ ਬਣਾ ਦੋ। ਉਹ ਬਣਾ ਦੋ। ਹਾਂਜੀ ਘਰੇ ਮੈਂ ਤੇ ਸਿਰ ਹੀ ਖਾਧਾ ਹੋਇਆ ਇਹਨਾਂ ਨੇ ਤਾਂ। ਆਪਾਂ ਤਾ ਸ਼ੁਕਰ ਕਰਨਾ ਹੈ। ਸਕੂਲ ਖੁੱਲਣਾ ਨਿਆਣਿਆਂ ਦਾ।
ਜਵਾਕ ਹੈਗੇ ਆ ਆਹੀ ਤਾਂ ਚਾਰ ਦਿਨ ਹੁੰਦੇ ਆ ਉਹਨਾਂ ਦੇ। ਫੇਰ ਸਕੂਲ ਚਲੇ ਜਾਂਦੇ ਤੁਹਾਨੂੰ ਪਤਾ ਹੀ ਆ ਫੇਰ। ਸਕੂਲੋਂ ਕਿੱਥੋਂ ਟਾਈਮ ਲੱਗਦਾ ਵਾ ਫਿਰ ਤਿੰਨ ਸਾਢੇ ਤਿੰਨ ਵਜੇ ਤਾਂ ਛੁੱਟੀ ਹੁੰਦੀ ਆ ਬੱਚਿਆਂ ਨੂੰ।
ਹਾਂਜੀ ਹਾਂਜੀ ਫੇਰ ਆਦਤ। ਟਿਊਸ਼ਨ ਲੱਗ ਜਾਣਾ।
ਹਾਂਜੀ ਉਹੀ ਤਾਂ ਫੇਰ ਚਾਰ ਸਾਢੇ ਚਾਰ ਵਜੇ। ਤਾਂ ਟਿਊਸ਼ਨ ਲੱਗ ਜਾਂਦਾ ਹੈ। ਬੱਚਿਆਂ ਦਾ ਪੰਜ ਵਜੇ।
ਹਾਂਜੀ ਬਸ ਇਹਨਾਂ ਦਾ ਸਮਾਂ ਵਿਚਾਰਾਂ ਦਾ ਐਵੇ ਹੀ ਲੰਘ ਜਾਂਦਾ ਨਿਆਣਿਆਂ ਦਾ ਪੜ੍ਹਾਈਆਂ ਦੇ ਵਿੱਚ ਹੀ।
ਹਾਂਜੀ। ਛੁੱਟੀਆਂ 'ਚ ਤਾਂ ਇਹਨਾਂ ਨੇ ਇੰਜੋਏ ਕਰਨਾ ਹੁੰਦਾ ਵਾ।
ਹਾਂਜੀ ਚਲੋ ਮੈਂ ਭੈਣਜੀ ਫਿਰ ਲਗਾਉਦੀ ਹਾਂ ਤੁਹਾਨੂੰ ਫੋਨ ਕੋਈ ਆ ਗਿਆ ਜੀ ਠੀਕ ਹੈ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ